ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਕਾਲ ਜੀ।
ਹੋਰ ਕੀ ਹਾਲ ਚਾਲ ਹੈ?
ਬਸ ਵਧੀਆ।
ਹੋਰ ਹੋ ਗਿਆ ਡਿਨਰ ਤੁਹਾਡਾ?
ਬਸ ਕਰਦੇ ਪਏ ਆ।
ਅੱਛਾ ਜੀ।
ਹਾਂਜੀ।
ਹੋਰ ਸਾਰੇ ਘਰ ਆਗੇ ਨੇ?
ਨਈ ਹਲੇੇ ਨੀ ਬੱਚੇ ਨੀ ਆਏ ਹਲੇੇ।
ਅੱਛਾ ਜੀ।
ਹਾਂਜੀ ਥੋੜੀ ਲੇਟ ਹੀ ਹੋ ਜਾਂਦੇ। ਦੁਕਾਨ ਤੋਂ ਦੁਕਾਨ ਤੋਂ ਲੇਟ ਹੁੰਦੇ ਆ ਹੂ, ਹੂ,,,
ਅਸੀਂ ਤਾਂ ਦਾਲ ਬਣਾਈ ਸਾਡਾ ਤਾਂ ਡਿਨਰ ਹੋ ਗਿਆ।
ਹਾਂ, ਸਾਡਾ ਬਸ ਬੜੇ ਤੇ ਉਹ ਬਣਾਏ ਰਹੇ ਸੀ। ਹਾਂ ਸੈਂਡਵਿਚ ਬਣਾਏ ਨਾਲ। ਉਹ ਬੱਚੇ ਖਾਂਦੇ ਪਏ ਆ। ਹੂ, ਮੈਂ ਰੋਟੀ ਅੱਜ ਖਾਣੀ ਹੀ ਨੀ।
ਅੱਛਾ ਜੀ ਵਧੀਆ ਅੱਜ ਵਧੀਆ ਡਿਸ਼ ਖਾਂਦੇ।
ਹੋਰ ਅੱਜ ਬਸ ਇਓ ਕੰਮ ਕਰਨਾ।
ਅੱਜ ਪਾਰਟੀ ਪੂਟੀ ਰੱਖੀ।
ਹਾਂਜੀ ਹਾਂ ਪਾਰਟੀ ਤੋਂ ਬਾਅਦ ਪਾਰਟੀਆਂ ਹੀ ਪਾਰਟੀਆਂ ਚੱਲਦੀਆਂ
ਹਾਂ ਹਾਂਜੀ ਹਾਂਜੀ ਹੁਣ ਜਿਵੇਂ ਬੱਚੇ ਆ ਚੀਜ਼ਾਂ। ਚੰਗੇ ਖੁਸ਼ ਹੋ ਕੇ ਖਾਂਦੇ ਰਹੇ ਰੋਟੀ ਘੱਟ ਹੀ ਖੁਸ਼ ਹੁੰਦੇ।
ਹੋਰ ਤੁਸੀਂ ਕੀ ਵਿਖਾ ਬੈਠੇ ਹੋ।
ਅਸੀਂ ਅੱਜ ਮੂੰਗੀ ਮਸਰੀ ਦਾਲ। ਬਣਾਈ ਸੀ।
ਅੱਛਾ-ਅੱਛਾ।
ਹਾਂਜੀ ਉਹ ਫਿਰ ਬੱਚੇ ਖਾ ਲੈਂਦੇ ਨੇ। ਇੱਕ ਜਾਂ ਮਾਂ ਛੋਲਿਆਂ ਦੀ ਦਾਲ ਹੋਜੇ। ਹਾਂਜੀ ਜਾਂ ਮੂੰਗੀ ਮਸਰੀ ਤੇ ਜਾਂ ਮਾਂ ਛੋਲਿਆ ਦੀ ਆ ਦੋ ਦਾਲਾਂ ਖਾ ਲੈਂਦੇ ਨੇ। ਬਾਕੀ ਹੋਰ ਨਹੀਂ ਖਾਂਦੇ ਹਾਂ।
ਅੱਛਾ।
ਬਾਕੀ ਮੂੰਗੀ ਸਾਬਤ ਦਾਲ ਤਾਂ ਖਾਂਦੇ ਹੀ ਨਹੀਂ ਉਹ ਕਈ। ਹਾਂ।
ਚਲੋ ਜੋ ਖਾ। ਬੱਚੇ ਉਹੀ ਕਾਜ ਬਣਾਉਂਦਾ ਨਾ ਬੰਦਾ।
ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ। ਹੋਰ ਤੁਹਾਨੂੰ ਜਾਨਵਰਾਂ ਨਾਲ ਪਿਆਰ ਹੈਗਾ।
ਹਾਂ ਜਾਨਵਰ ਵੈਸੇ ਡੋਗੀ ਰੱਖਿਆ ਦਾ।
ਅੱਛਾ ਜੀ,
ਹਾਂਜੀ,
ਠੀਕ ਹੈ ਜੀ।
ਹਾਂ ਡੋਗੀ ਰੱਖਿਆ ਯਾਰ ਸ਼ੁਰੂ ਤੋਂ ਹੀ ਰੱਖਦੇ ਆਏ ਆ।
ਅੱਛਾ। ਜੀ,
ਸ਼ੁਰੂ ਤੋਂ ਹੀ ਰੱਖਿਆ ਦਾ ਕਾਫੀ ਦੇਰ ਦੇ ਰੱਖੇ ਦੇ ਹੈ। ਦੋ ਦਿਨ ਰੱਖੇ ਪਹਿਲਾਂ ਵੀ ਹੁਣ ਵੀ ਰੱਖਿਆ ਦਾ।
ਅੱਛਾ ਜੀ,
ਹੂੰ,
ਵਧੀਆ, ਥੋੜ੍ਹਾ ਇਹਨਾਂ ਨਾਲ ਵੀ ਦਿਲ ਲੱਗ
ਬੱਚਿਆਂ ਵਾਂਗੂ ਪਿਆਰ ਕਰਦੇ ਆ, ਉਹਨੂੰ ਸਾਰੇ।
ਹਾਂਜੀ-ਹਾਂਜੀ,
ਅ ਸ਼ਿਜੂ ਨਸਲ ਦੇ ਦਾ ਹੈਗਾ। ਤੇ ਸਾਰੇ ਹੀ ਪਿਆਰ ਕਾਫ਼ੀ ਕਰਦੇ ਆ, ਉਹਦੇ ਨਾਲ।
ਅੱਛਾ-ਅੱਛਾ, ਅਸੀਂ ਵੀ ਰੱਖਿਆ ਹੋਇਆ, ਸਾਡਾ ਪੱਗ ਹੈਗਾ।
ਹਾਂ, ਪਹਿਲਾਂ ਸਾਡਾ ਵੀ ਪੱਗ ਸੀ।
ਅੱਛਾ ਜੀ।
ਤੇ ਹਾਂ, ਪੱਗ ਉਹ ਵੀ ਦਸ ਸਾਲ ਕੱਟ ਗਿਆ ਸੀ। ਫੇਰ ਚਲਾ ਗਿਆ ਉਹ, ਹਾਂ।
ਹਾਂ ਜ਼ਾਦਾਤਰ, ਹਾਂਜੀ- ਹਾਂਜੀ ਬਸ ਸਹੀ ਏ ਨਾ, ਇਹ ਵੀ ਫੈਮਿਲੀ ਵਾਲਾ ਮਾਹੌਲ। ਭਾਲਦੇ ਨੇ ਕਿ ਸਾਨੂੰ ਬੱਚਿਆਂ ਵਾਂਗ ਰੱਖੋ, ਸਾਡੇ ਨਾਲ ਵੀ ਪਿਆਰ ਕਰੋ।
ਤੇ ਉਹ ਵੀ ਬੱਚਿਆਂ ਵਾਂਗੂ ਰਹਿੰਦਾ ਸੀ।
ਹਾਂਜੀ- ਹਾਂਜੀ।
ਤੇ ਹੁਣ ਇਹ ਏ, ਤੇ ਇਹ ਸੌਂਦਾ ਵੀ ਬੈਡ ਤੇ ਬੱਚਿਆਂ ਨਾਲ।
ਹੂੰ-ਹੂੰ, ਉਹ ਸ਼ੁਰੂ ਤੋਂ ਹਾਂਜੀ, ਉਹੀ ਨਾ ਸ਼ੁਰੂ ਤੋਂ ਓਦਾਂ ਦਾ ਮਹੌਲ, ਉਹਨੂੰ ਮਿਲ ਗਿਆ ਨਾ।
ਹਾਂਜੀ, ਉਹ ਜ ਜੂੰ ਆਇਆ, ਬਸ ਛੋਟਾ ਜਿਹਾ ਮਹੀਨੇ ਮਹੀਨੇ ਕ ਦਾ ਸੀ, ਤੇ ਬੈਡ ਤੇ ਹੀ ਸੌਦਾ ਰਿਹਾ, ਮਹੀਨੇ ਡੇਢ ਦਾ ਸੀ। ਉਹਨਾਂ ਦੇ ਬੈਡ ਤੇ ਸੌਂਦਾ, ਪਰ ਉਹਨੂੰ ਹੁਣ ਆਦਤ ਪਈ ਦੀ ਐ ਉਦੋਂ ਦੀ ਈ।
ਹਾਂਜੀ- ਹਾਂਜੀ, ਬਸ ਇਹ ਵੀ ਦੇਖੋ, ਜਾਨਵਰ- ਜਾਨਵਰ ਦੀ ਕਿਸਮਤ ਹੁੰਦੀ ਐ। ਕਈ ਵੇਖੋ ਗਲੀਆਂ ਵਿੱਚ ਰੁਲਦੇ ਪਏ ਨੇ।
ਜਿਵੇਂ ਰੁਲਦੇ ਐ।
ਹਾਂਜੀ ਉਹੀ ਨਾ, ਕਈ ਵਿਚਾਰੇ ਸੜਕਾਂ ਜੋਗੇ ਰਹਿ ਜਾਂਦੇ ਨੇ। ਤੇ ਕਈ ਦੇਖੋ ਘਰਾਂ ਵਿੱਚ ਵੀ ਐਸ਼ ਕਰਦੇ, ਹਾਂਜੀ ਬਿਲਕੁਲ।
ਹਾਂਜੀ, ਹੋਰ ਬਸ ਓਹੀ ਏ। ਆਪਣੀ- ਆਪਣੀ ਕਿਸਮਤ ਸਭਨਾਂ ਦੀ ਬਣਾ, ਹਾਂ।
ਹੂੰ- ਹੂੰ, ਹੋਰ ਕਦੀ ਹੋਰ ਵੀ ਕੋਈ ਜਾਨਵਰ ਜਿਵੇਂ ਗਾਂ ਵਗੈਰਾ
ਨਹੀਂ- ਨਹੀਂ, ਗਾਂ-ਗਾਂ ਵਗੈਰਾ ਨਹੀਂ
ਅੱਛਾ ਜੀ,
ਹੋਰ ਜਗ੍ਹਾ ਹੀ ਨਹੀਂ ਐ, ਸਾਡੇ ਰੱਖਣ ਨੂੰ। ਗਾਂ ਵਗੈਰਾ ਰੱਖਣ ਨੂੰ, ਉਹਦੇ ਨਾਲ ਬੰਦਾ ਇੱਕ ਚਾਹੀਦਾ ਓਦਾਂ। ਸੇਵਾ ਕਰਨ ਨੂੰ ਵੀ, ਤੇ ਜਗ੍ਹਾ ਵੀ ਚਾਹੀਦੀ ਐ ਉਸ ਹਿਸਾਬ ਦੀ। ਹੁਣ ਸਾਡੀ ਨਾ ਉਸੇ ਹਿਸਾਬ ਦੀ ਜਗ੍ਹਾ ਹੈ, ਤੇ ਨਾ ਹੀ ਕੋਈ ਸੇਵਾ ਕਰਨ ਵਾਲਾ।
ਅੱਛਾ ਜੀ,
ਫੇਰ ਰੱਖਣੀ ਕਾਹਦੇ ਵਸਤੇ ਐ।
ਹਾਂਜੀ ਇਹ ਤਾਂ ਹੈ ਹੀ ਹੈ, ਉਹ ਤੇ ਇੱਕ ਬੰਦਾ ਉਹਨਾਂ ਵਾਸਤੇ ਤੇ ਵਿਹਲਾ ਚਾਹੀਦਾ ਹੁੰਦਾ।
ਹਾਂਜੀ,
ਹੂੰ-ਹੂੰ।
ਤੁਹਾਡਾ ਕੀ ਹਿਸਾਬ ਆ।
ਬਸ ਜੀ ਅਸੀਂ ਹੁਣੇ ਵਿਹਲੇ ਹੋਏ, ਪਹਿਲੇ ਸਾਰਾ ਦਿਨ ਸੋਚ ਉੱਚਾ ਵਿਚਾਰਾ ਚ ਹੀ ਨਿਕਲ ਜਾਂਦਾ, ਹੁਣ ਅੱਜ ਕੀ ਬਣਾਣਾ, ਸਵੇਰੇ ਕੀ ਬਣਾਣਾ, ਦ ਦੁਪਹਿਰੇ ਕੀ ਬਣਾਣਾ, ਰਾਤੀ ਕੀ ਬਣਾਣਾ। ਹੋਰ, ਸਵੇਰੇ ਅਸੀਂ ਜੂੰ ਸਾਢੇ ਪੰਜ, ਪਉਣੇ ਛੇ ਵਜੇ ਉੱਠੀ ਦਾ ਤੇ ਬਸ ਸਾਡੇ ਕੰਮ ਸਟਾਟ ਹੋ ਜਾਂਦੇ ਨੇ। ਪਹਿਲੇ ਪੂਜਾ ਪਾਠ ਥੋੜ੍ਹਾ ਬਹੁਤਾ ਕਰ ਲਈਦਾ ਉਸ ਤੋਂ ਬਾਅਦ ਫਿਰ ਨਾਲ ਹੀ ਸਫਾਈਆਂ ਕਰ ਲਉ।
ਹਾਂਜੀ
ਅੱਛੇ ਲੱਗੇ ਰਹ ਉਹਨਾਂ ਨੂੰ ਉਠਾਓ ਨਾਸ਼ਤੇ ਕਰਵਾਓ। ਬਸ ਇੰਝੇ ਸਾਰਾ ਦਿਨ ਬੀਤ ਜਾਂਦਾ ਹਾਂਜੀ ਹਾਂਜੀ ਹਮ ਬਸ ਸ਼ਾਮੀ ਕਈ ਵਾਰੀ ਬੱਚੇ ਕਹਿੰਦੇ ਨੇ ਗੁਰਦੁਆਰੇ ਲੈ ਜਾਓ। ਫਿਰ ਸ਼ਾਮੀ ਕਿਸੇ ਟਾਈਮ ਗੁਰਦੁਆਰੇ ਲੈ ਜਿਦਾ ਉਹਨਾਂ ਨੂੰ ਮੱਥਾ ਟਿਕਉਣ ਅਤੇ ਜ਼ਿਆਦਾ ਫਿਰ ਹੋਣ ਤਾਂਤੇ ਜਦ ਕਦੇ ਉਹਨਾਂ ਨੂੰ ਸਟਰੀਟ ਫੂਡ ਖਵਾਉਣ ਲੈ ਜਈਦਾ।
ਹਾਂ
ਕਿਸੇ ਟਾਈਮ ਘਰ ਦਾ ਖਾ ਖਾ ਕੇ ਬੱਚੇ ਬੋਰ ਹੋ ਜਾਂਦੇ ਨੇ ਹਾਂਜੀ। ਫਿਰ ਕਹਿੰਦੇ ਨੇ ਬਾਜ਼ਾਰ ਦਾ ਕੁੱਛ ਅਸੀਂ ਖਾਣਾ ਫਿਰ ਜਿਵੇਂ ਡੋਸਾ ਵਗੈਰਾ ਖਾਣ ਚਲੇ ਜਾਂਦੇ ਹਾਂ ਬਜ਼ਾਰ
ਹਾਂਜੀ ਹਾਂਜੀ
ਹਮ ਹਮ ਉਹ ਖਾ ਲਈਦਾ ਫਿਰ ਜ਼ਿਆਦਾਤਰ ਜਾਂ ਫਿਰ ਮੈਗੀ ਬਣਾਉਣੀ ਹੋਏ ਫਿਰ ਉਹ ਘਰ ਦੀ ਅੱਜ ਜਿਵੇਂ ਬੇਟੇ ਨੂੰ ਸ਼ੌਕ ਜਾਗਿਆ ਸੀ ਹਾਂਜੀ ਹਾਂਜੀ ਅੱਜ ਬੇਟੇ ਨੂੰ ਸ਼ੌਕ ਸ਼ੋਂਕ ਜਾਗਿਆ ਸੀ ਗਾਰਲਿਕ ਮੈਗੀ ਬਣਾਉਣ ਦਾ ਉਹਨੇ ਰੈਸਿਪੀ ਦੇਖੀ ਤੇ ਕਹਿੰਦਾ ਅੱਜ ਮੈਂ ਹੀ ਟਰਾਈ ਕਰਨੀ ਹੈ। ਤੇ ਉਹਨੇ ਫਿਰ ਹਾਂਜੀ ਹਾਂਜੀ ਉਹਨੇ ਫਿਰ ਅੱਜ ਲਸਣ ਵਾਲੀ ਮੈਗੀ ਬਣਾਈ ਜੀ
ਅੱਛਾ ਅੱਛਾ ਚਲੋ ਹਮ
ਤੁਲੀਆਂ ਲਸਣ ਦੀਆਂ ਪਾ ਕੇ ਉਹਨੂੰ ਚੰਗੀ ਤਰ੍ਹਾਂ ਪਹਿਲੇ ਪੀਸ ਲਿਆ ਫਿਰ ਵਿੱਚ ਹਰੀ ਮਿਰਚ ਪਾ ਕੇ ਪੀਸ ਲਈ ਫਿਰ ਉਹਨੂੰ ਤੜਕਾ ਲਗਾ ਲਗਾਕੇ ਫਿਰ ਉਹਦੇ ਵਿੱਚ ਹੀ ਮਸਾਲੇ ਪਾ ਕੇ ਅਤੇ ਉਹਨੂੰ ਚੰਗੀ ਤਰ੍ਹਾਂ ਪਹਿਲੇ ਗਾੜਾ ਗਾੜਾ ਬਣਾ ਲਿਆ ਜਦੋਂ ਗਾੜਾ ਹੋ ਗਿਆ ਮਸਾਲਾ ਮਸਾਲਾ ਥੋੜ੍ਹਾ ਫਿਰ ਉਹਦੇ 'ਚ ਦੋ ਕੱਪ ਪਾਣੀ ਪਾ ਕੇ ਉਹਨੂੰ ਪਤਲਾ ਕਰ ਲਿਆ। ਫਿਰ ਵਿੱਚ ਮੈਗੀ ਪਾ ਕੇ ਤੇ ਫਿਰ ਹਾਂਜੀ ਫਿਰ ਇੱਕ ਇੱਕ ਚੀਜ਼ ਸਲਾਈਸ ਹੁੰਦਾ।
ਅੱਛਾ ਹਾਂਜੀ ਹੁੰਦਾ ਚੋਰਸ
ਹਾਂਜੀ ਹਾਂਜੀ ਫਿਰ ਉਹ ਇੱਕ ਚੀਜ਼ ਸਲਾਈਸ ਵਿੱਚ ਰੱਖ ਤਾ
ਹਮ ਹਮ
ਅਤੇ ਉਹ ਜਿਵੇਂ ਕੋਰੀਅਨ ਮੈ ਨੂਡਲਸ ਬਣਦੇ ਨੇ ਨਾ ਕੋਰੀਅਨ ਨੂਡਲਸ ਬਣਦੇ ਨੇ ਹਾਂਜੀ ਸੇਮ ਉਹੀ ਫਲੇਵਰ ਉਹਦਾ ਬਣਿਆ।
ਹਮ ਚਲੋ ਬਾਜ਼ਾਰ ਨਾਲੋਂ ਸਗੋਂ ਘਰ ਵੀ ਸਹੀ ਬਣ ਜਾਂਦੀ ਚੀਜ਼
ਹਾਂਜੀ ਇਹ ਤਾਂ ਹੈ ਹੀ ਹੈ ਬਾਹਰ ਦੀ ਚੀਜ਼ਾਂ ਫਿਰ ਤੁਹਾਨੂੰ ਪਤਾ ਹੈ। ਕੁਆਂਟਿਟੀ ਇੰਨੀ ਨਹੀਂ ਹੁੰਦੀ ਹੈ ਕਿ ਸਾਰੇ ਖਾ ਸਕਣ
ਘਰ ਸਗੋਂ ਬੱਚੇ ਖਾ ਵੀ ਲੈਂਦੇ ਆ ਅੱਛੀ ਤਰਾਂ ਖਾ ਲੈਂਦੇ ਹਮ
ਤਾਂ ਬਣ ਜਾਂਦੀ ਹੈ ਦੋ ਚਾਰ ਬੰਦੇ ਹੋਰ ਟਰਾਈ ਕਰ ਲੈਂਦੇ ਨੇ ਨਾਲ
ਹਮ ਉਹ ਬਾਜ਼ਾਰੋਂ ਲਿਆਓ ਤਾਂ ਇੱਕ ਜਾਣਾ ਖਾਏਗਾ ਘਰ ਦੋ ਤਿੰਨ ਜਣੇ ਖਾ ਸਕਦੇ। ਦੇ ਆਰਾਮ ਨਾਲ ਜੀਜ਼ ਹਮ
ਬਾਕੀ ਵਿਹਲੇ ਟਾਈਮ ਅਸੀਂ ਕਦੀ ਗਾਣੇ ਗੂਣੇ ਸੁਣ ਲਈਦੇ ਹੈ। ਹਿੰਦੀ ਗਾਣੇ ਸੁਣ ਲਏ ਪੁਰਾਣੇ ਜਾਂ ਫਿਰ ਜੀਟ ਔਰ ਤੇਜ਼ ਕਲਰਸ ਤੇ ਨਾਗਿਨ ਨਾਟਕ ਆਉਂਦਾ ਸੈਟਰਡੇ ਸੰਡੇ ਉਹ ਦੇਖ ਵੇਖ ਲਈਦਾ ਉਹ ਬੜਾ ਵਧੀਆ ਲੱਗਦਾ ਹੈਗਾ। ਜ਼ਿਆਦਾਤਰ ਫਿਰ ਜੇ ਫੋਨ ਚਲਾਉਂਦੇ ਹੋਈਏ ਫਿਰ ਪਾਕਿਸਤਾਨੀ ਨਾਟਕ ਆ ਜਾਂਦੇ ਨੇ ਯੂਟਿਊਬ 'ਤੇ
ਹਾਂਜੀ ਹਾਂਜੀ।
ਉਹ ਪਾਕਿਸਤਾਨੀ ਨਾਟਕ ਵੇਖ ਲਈਦੇ ਨੇ ਉਹ ਬੜੇ ਅੱਛੇ ਲੱਗਦੇ ਨੇ।
ਹਾਂ ਉਹ ਵ। ੱੇਦੇ
ਅੱਜ ਕੱਲ੍ਹ ਨਾ ਜ਼ਿਆਦਾ ਟਰੈਂਡ ਵਿੱਚ ਪਾਕਿਸਤਾਨੀ ਨਾਟਕ ਨੇ ਲੋਕ ਉਧੱਰ ਦਾ,, ਕਲਚਰ ਉਹਨਾਂ ਦੇ ਕੱਪੜੇ ਵੇਖ ਵੇਖ ਕੇ ਉਦਾਂ ਦੇ ਫਿਰ ਬਣਵਾਉਣ ਲੱਗ ਜਾਂਦੇ ਨੇ।
ਹਾਂਜੀ।
ਫਿਰ ਵਿੱਚ ਕਿਸੇ ਟਾਈਮ ਟਾਈਮ ਮਿਲੇ ਤੇ ਫਿਰ ਅਸੀਂ ਮਾੜੀ ਮੋਟੀ ਸਿਲਾਈ ਵੀ ਕਰ ਲਈ ਦੀ ਹੈ।
ਚਲੋ ਵਧੀਆ ਸਗੋਂ ਆਪਣਾ ਟਾਈਮ ਪਾਸ ਹੋ ਜਾਂਦਾ ਹੈ ਹੋਰ ਕੀ ਹੈ। ਹਾਂ ਥੋੜਾ ਆਪਣਾ ਆਪਣਾ ਕੰਮ ਵੀ ਹੋ ਜਾਂਦਾ ਹੈ ਤੇ ਟਾਈਮ ਵੀ ਪਾਸ ਹੋ ਜਾਂਦਾ ਹੈ। ਆ ਕੀ।
ਅ ਤਾਂ ਹੈ।
ਹਾਂ ਘੁੰਮਣ ਦੇ ਟਾਈਮ ਘੁੰਮ ਵੀ ਲਿਆ ਥੋੜਾ ਥੋੜਾ ਰੈਸਟ ਜ ਹੋ ਗ। ਕੰਮ ਵੀ ਕਰ ਲਿਆ ਸਾਰਾ ਭੋਜਨ ਦਾ।
ਬਸ ਅੱਜ ਕੱਲ੍ਹ ਸਵਾਈਆਂ ਹੀ ਇੰਨੀਆਂ ਹੈਗੀਆਂ। ਕਿ ਬੰਦਾ ਕਹਿੰਦਾ ਕਿ ਚੱਲ ਆਪ ਨੂੰ ਥੋੜ੍ਹਾ ਬਹੁਤਾ ਆਉਂਦਾ ਹੋਏ ਤੇ ਬੰਦਾ ਹਾਂਜੀ ਇਹ ਤਾਂ
ਹਾਂ ਪੰਜ ਛੇ ਸੌ ਰੁਪਇਆ ਬਚਦਾ ਹੀਈ ਹੈ।
ਬਿਲਕੁਲ ਜੀ ਇੱਥੇ ਮਾੜੀ ਜਿੰਨੀ ਲੈਸ ਲਵਾਓ ਤਾਂ ਸੌ ਰੁਪ ਪਿਉ ਉਹਦਾ ਨਾਲ ਹੀ ਕਰਵਾ ਲੈਂਦੇ ਨੇ ਟੇਲਰ ਹੋਰ ਉਹੀ ਲਾਈਨਿੰਗ ਵਾਲਾ ਸੂਟ ਹੋਏ ਤੇ ਪੰਦਰਾਂ ਸੌ ਰੁਪਏ ਚੱਟ ਬਣ ਜਾਂਦਾ ਉਹਨਾਂ ਦਾ।
ਹਾਂ ਮਾਮੂਲੀ ਗੱਲ ਹੈ
ਫੇਰ ਅਸੀਂ ਕਹਿੰਦੇ ਹਾਂ ਕਿ ਚਲੋ ਮਾੜਾ ਮੋਟਾ ਜਿਹੜਾ ਬੰਦਾ ਘਰ ਪਾਉਣ ਵਾਲੇ ਉਹ ਆਪ ਹੀ ਸੀ ਲਈ ਦੇ ਨੇ।
ਬੰਦਾ ਉਹੀ ਨਾ ਉਹ ਤਾਂ ਸੀ ਸਕਦਾ ਹੈ ਬੰਦਾ ਆਰਾਮ ਨਾਲ ਬੰਦਾ ਵਧੀਆ ਹੋਇਆ ਤੇ ਚਲੋ। ਸਵਾ ਲਵੇ ਬਜ਼ਾਰੋਂ ਤੇ ਬੰਦਾ ਹਲਕੇ ਹੋਏ ਹਜ਼ਾਰ ਦਾ ਸੂਟ ਹੋਵੇ ਉਹ ਤੇ ਸੱਤ ਸੌ ਸਵਾਈ ਦੇਣਵੇ ਤੇ ਕੀ ਫਾਇਦਾ ਹੋਇਆ।
ਹਾਂਜੀ ਉਹ ਤਾਂ ਹੈ ਹੀ ਹੈ ਹੁਣ ਦੇਖੋ ਜੀ ਜਿਹੜਾ ਕੁੜਤੀ ਲਿਆਏਗਾ ਢਾਈ ਤਿੰਨ ਸੌ ਦੀ ਤਾਂ ਪੰਜ ਸੌ ਸਵਾਈ ਦੇ ਦੇਗਾ ਉਹਨੂੰ ਤਾਂ ਚੁੱਭੇਗਾ ਹੀ। ਕਿ ਮੈਂ ਇੰਨੀ ਮਹਿੰਗੀ ਪਾਏ ਕਰਨਾ ਹਾਂਜੀ।
ਉਹ ਤੇ ਹੈ ਉਹ ਜਿਹੜਾ ਘਰ ਸੀਣ ਵਾਲਾ ਹੋਵੇ ਸੌ ਡੇਢ ਸੌ ਵੀ ਲੈ ਕੁੜਤੀ ਦੇ ਆਰਾਮ ਨਾਲ ਸੀ ਸਕਦਾ ਹੈ।
ਹਾਂਜੀ ਇਹ ਤਾਂ ਹੈ ਉਹੀ ਥੋੜ੍ਹਾ ਆਪਣਾ ਹੱਥ ਵੀ ਸਾਫ ਹੋ ਜਾਂਦਾ ਹੈ ਤੇ ਥੋੜ੍ਹੀ ਬੱਚਤ ਵੀ ਹੋ ਜਾਂਦੀ ਹੈ।
ਸਾਫ ਹੋ ਜਾਂਦਾ ਹੱਥ ਕਰਨ ਲੱਗ ਜਏ ਬੰਦਾ ਤੇ ਸਹੀ ਹੋ ਜਾਂਦਾ।
ਬਿਲਕੁਲ ਜੀ।
ਹਾਂਜੀ।
ਹੋਰ। ਚਲੋ ਜੀ ਵਿੱਚ ਨਾ ਫ਼ੋਨ ਆ ਰਿਹਾ ਠੀਕ ਹੈ ਅਸੀਂ ਬਾਅਦ 'ਚ ਫਿਰ ਕਰਾਂਗੇ ਗੱਲ। ਠੀਕ ਹੈ ਜੀ ਓਕੇ ਜੀ।